ਠ
ਹੈਲੋ ਹਾਂ
ਹਾਂਜੀ,
ਹਾਂ ਮੈਨੂੰ ਤਾਂ ਆ ਰਹੀ ਹੈ।
ਹਾਂਜੀ ਤਾਂ ਹੁਣ ਆਈਏ ਤੁਹਾਡੀ ਵ- ਘਰ ਈ ਸੀ।
ਅੱਛਾ- ਅੱਛਾ ਉਹ ਵੀ ਓ ਹਾ ਹੋਰ ਓਕੇ- ਓਕੇ ਔਰ ਸਤਿ ਸ੍ਰੀ ਅਕਾਲ ਕੀ ਹਾਲ।
ਹਾਂਜੀ ਸਤਿ ਸ਼੍ਰੀ ਅਕਾਲ ਵੀਰੇ। ਚਲ ਆ ਥੋੜਾ,
ਵਾ ਫਸਟ ਕਲਾਸ ਤੁਸੀਂ ਦੱਸੋ ਸਭ ਠੀਕ- ਠਾਕ ਘਰ- ਪਰਿਵਾਰ?
ਕਿਵੇਂ ਸੀ?
ਬਾ- ਅ ਬਸ ਬੈਠਾ ਸੀਗਾ ਕੁਛ ਕੰਮ ਕਰ ਰਿਹਾ ਸੀਗਾ, ਤੇ- ਇੱਕ ਵੀਡੀਓ ਐਡਿਟ ਕਰ ਰਿਹਾ ਸੀਗਾ।
ਅੱਛਾ- ਅੱਛਾ ਅੱਛਾ ਘਰੇ ਕੰਮ ਕਰਦੇ ਹੋ ਤੁਸੀਂ?
ਹੈਂ ਆਹੋ, ਘਰੋਂ ਹੀ ਕੰਮ ਕਰਦੇ ਹਾ ਅਜ ਕਲ।
ਅੱਛਾ- ਅੱਛਾ। ਚਲੋ ਵਧੀਆ- ਵਧੀਆ ਜੋਬਾਂ ਤਾਂ ਅੱਜ ਕੱਲ ਵੈਸੇ ਵੀ ਬਹੁਤ ਮਾੜੀਆਂ ਹੀ ਨੇ। ਤੁਹਾਨੂੰ ਕੀ ਲੱਗਦਾ ਜੋਬ ਆਪਾਂ ਨੂੰ ਕਰਨੀ ਚਾਹੀਦੀ ਹੈ, ਯ ਬਿਜਨਸ ਕਰਨਾ ਚਾਹੀਦਾ ਵਾ।
ਦੋਨਾਂ ਦੇ ਆਪਣੇ- ਆਪਣੇ ਫਾਇਦੇ ਹੈਗੇ ਨੇ, ਤੇ ਆਪਣੇ- ਆਪਣੇ ਨੁਕਸਾਨ ਹੈਗੇ ਨੇ, ਜੋਬ। ਕਰਦੇ ਓ, ਤਾਂ ਫਿਕਸ ਇਨਕਮ ਇੱਕ ਹੈਗੀ ਹੈ ਜੇ ਤੁਹਾਨੂੰ, ਜਿਹੜੀ ਤੁਹਾਨੂੰ ਮਿਲ ਜਾਏਗੀ।
ਹਾਂ, ਉਹ ਤਾਂ ਹੈਹੀ ਪਰ ਵੀਰੇ ਜੋਬਾਂ ਦੇ ਵਿੱਚ ਇਹ ਵੀ ਤਾਂ ਹੋਗਿਆ ਨਾ ਕਿ ਮਤਲਬ ਕਿ, ਹੁਣ ਆਟੋਮਿਸ਼ਨ ਜਿਵੇਂ ਆ ਗਈਆਂ ਬਹੁਤ ਸਾਰੀਆਂ ਤੇ ਉਹਦੇ ਨਾਲ, ਜੋਬਾਂ ਵੀ ਤਾਂ ਖ਼ਤਮ ਹੋਈ ਜਾ ਰਹੀਆਂ ਨੇ।
ਆ, ਬਟ ਓਈ ਏ ਅ ਵੀਰ, ਆਟੋਮੇਸ਼ਨ ਨੂੰ ਵੀ ਚਲਾਣ ਲਈ ਚਾਹੀਦਾ ਤਾਂ ਹਿਊਮਨ ਬ੍ਰੇਨ ਹੀ ਹੈਗਾ।
ਹਾਂ, ਹਿਊਮਨ ਤਾਂ ਚਾਹੀਦਾ ਹੀ ਆ ਪਰ ਬੰਦੇ ਤਾਂ ਚਾਹੀਦੇ ਆ ਪਰ, ਉਹਨਾਂ ਨੂੰ ਜਿਵੇਂ ਹੁਣ ਤੀਹ ਬੰਦੇ ਦੀ ਟੀਮ ਆ, ਤੇ ਦਸ ਬੰਦੇ ਈ ਰਹਿ ਜਾਣਗੇ ਤਾਂ ਵੀਹ ਕਿੱਥੇ ਜਾਣਗੇ। ਹ
ਹਾਂ, ਉਹ ਪ੍ਰੋਬਲਮ ਹੈਗਾ ਜ਼ਰੂਰ, ਕਿਉਂਕਿ ਅ ਲੋਕੀ ਕਾਫੀ ਸਾਰੇ ਏ ਆਈ ਦੇ ਚੱਕਰ'ਚ, ਅ ਬੰਦੇ ਨੂੰ, ਬੰਦਿਆਂ ਨੂੰ ਕੱਟਦੇ ਪਏ ਨੇ ਨਾ ਉਹ।
ਹਾਂ, ਉਹੀ ਚੱਕਰ ਆ ਮਤਲਬ ਕਿ ਸਮਝ ਹੀ ਨਹੀਂ ਆ ਰਿਹਾ ਕਿ ਅੱਜ-ਕੱਲ ਕੀ ਕਰੀਏ ਆਪਾਂ, ਜੋਬ ਕਰੀਏ, ਬਿਜਨਸ ਕਰੀਏ। ਬਿਜਨਸ ਵੀ ਸਮਝ ਨਹੀਂ ਆਉਂਦਾ ਵੀ, ਕਿਹੜੇ ਬੇਸ ਤੇ ਕਰੀਏ। ਕਿਉਂਕਿ ਜੇ ਆਪਾਂ ਦੇਖੀਏ, ਹਰ ਇੱਕ ਕਿਤੇ ਹਰ ਇੱਕ ਚੀਜ਼ ਮਿਲਦੀ ਆ।
ਐਕਚੁਲੀ ਚੱਕਰ ਕੀ ਐ ਨਾ, ਅੱਜ-ਕੱਲ ਬਿਜਨਸ ਦਾ ਵੀ ਏਹੀ ਹੋਗਿਆ ਸਿਸਟਮ। ਕਿ ਕੁਛ ਪਤਾ ਨਹੀਂ ਹੁੰਦਾ ਏ, ਕੰਪੀਟੀਸ਼ਨ ਇੰਨਾ ਤਗੜਾ ਹੋਗਿਆ। ਇੰਨਾ ਸਿਸਟਮ ਇਸ ਤਰ੍ਹਾਂ ਹੋਗਿਆ ਨਾ ਤੇ ਫਿਰ, ਥੋੜਾ ਜਿਹਾ ਹੈ ਟਫ ਹੀ ਹੈਗਾ, ਬਿਜਨਸ ਵੀ ਟਫ ਹੀ ਹੈਗਾ।
ਉਹ ਤਾ ਹੈਹੀ ਵੀਰੇ, ਪਤਾ ਹੀ ਨਹੀਂ ਚੱਲਦਾ ਅੱਜ-ਕੱਲ ਤਾਂ ਮਤਲਬ ਕਿ ਕਿ ਅੱਗੇ ਕੀ ਹੋਊਗਾ, ਜਿਵੇਂ ਹੁਣ ਮਹਿੰਗਾਈ ਵੀ ਵਧੀ ਜਾਂਦੀ ਆ ਜੋਬਾਂ ਗ੍ਹਾਂ ਸੁਰੱਖਿਅਤ ਵੀ ਹੈਗੀਆਂ, ਜਾਂ ਨਹੀਂ ਹੈਗੀਆਂ। ਬਿਜਨਸ ਵੀ ਸੁਰੱਖਿਅਤ ਹੈਗੇ ਆ, ਜਾਂ ਨਹੀਂ ਹੈਗੇ, ਬੰਦਾ ਕਰੂਗਾ ਕੀ? ਇਹੀ ਚੀਜ਼ ਸਮਝ ਨਹੀਂ ਆ ਰਹੀ।
ਨਹੀਂ, ਬਿਲਕੁਲ ਸਹੀ ਗੱਲ ਕਹਿ ਰਹੇ ਹੋ, ਯਾ ਤੇ ਜੌਬ ਕਰੋ ਯਾ ਬਿਜਨਸ ਕਰੋ। ਯਾ ਫਿਰ ਖਾਲੀ ਬਹਿ ਜਾਓ।
ਖਾਲੀ ਬਹਿ, ਖਾਲੀ ਬਹਿਕੇ ਤਾੜੀਆਂ ਮਾਰੋ।
ਓਹ ਵੀ ਵਧੀਆ ਕੰਮ ਹੈਗਾ।
ਹਾਂ, ਨਹੀਂ, ਹੋਰ ਕੀ। ਬਿਜਨਸ ਵਿੱਚ ਵੀ ਤਾਂ ਇਹੀ ਹੈ, ਕਿ ਮਤਲਬ ਕਿ ਜੇ ਹੁਣ ਜਿਵੇਂ ਹੁਣ, ਬਿਜਨਸ ਵੀ ਏਦਾਂ ਕਰ ਸਕਦੇ ਆਂ, ਮੇਰੇ ਹਿਸਾਬ ਨਾਲ ਵੀ ਜੇ ਆਪਾਂ ਕਿਸੇ ਛੋਟੀ ਸਿਟੀ ਦੇ ਵਿੱਚ ਆ, ਤੇ ਉੱਥੇ ਉਹ ਫੈਸਿਲਿਟੀ ਜਿਹੜੀ ਵੱਡੀਆਂ ਸਿਟੀਆਂ ਦੇ ਵਿੱਚ ਮਿਲਦੀ ਆ। ਜੇ ਆਪਾ ਉੱਥੇ ਸਟਾਰਟ ਕਰੀਏ ਇੱਕ, ਉਹੀ ਹੈ ਰਿਸਕ ਲੈਕੇ ਕਰਨਾ ਪੈਣਾ ਕੰਮ ਆਪਾਂ ਨੂੰ।
ਓਹ ਵੀ ਵੱਡਾ ਰਿਸਕ ਹੈਗਾ, ਕਿਉਂਕਿ ਜਿਹੜਾ ਛੋਟੇ ਸ਼ਹਿਰ ਹੁੰਦੇ ਨੇ, ਉੱਥੇ ਲੋਕ ਲੋਕਾਂ ਨੂੰ ਆਦਤ ਨਹੀਂ ਹੁੰਦੀ ਪੈਹੇ ਖਰਚਣ ਦੀ, ਉਹਨਾਂ ਨੂੰ ਲੱਗਦਾ ਕਿ ਨਹੀਂ, ਪੈਸੇ ਨਹੀਂ ਖਰਚ ਕਰਨੇ ਜ਼ਿਆਦਾ ਨਹੀਂ ਖਰਚ ਕਰਨਾ, ਕਿਉਂਕਿ ਐਸ਼ੋਅਰਾਮ ਦੀ ਜ਼ਿੰਦਗੀ ਉਹਨੇ ਕਦੇ ਵੇਖੀ ਨਹੀਂ।
ਹਾਂ।
ਸਿੰਪਲ ਲਾਈਫ ਜੀਂਦੇ ਨੇ ਇੱਥੇ, ਤੇ ਉਹ ਫਿਰ ਉਹ ਵੀ ਇੱਕ ਰਿਸਕ ਹੈਗਾ, ਚੱਲ ਗਿਆ ਤਾ ਠੀਕ, ਨਾ ਚਲਿਆ ਤੇ ਫੇਰ ਸਭ ਕੁਛ ਖਰਾਬ।
ਪਰ ਵੀਰੇ ਦੇਖਿਆ ਜਾਵੇ ਤਾਂ ਲੋਕੀ ਇੱਧਰ-ਉੱਧਰ ਵੀ ਤਾਂ ਜਾਂਦੇ ਹੀ ਨੇ, ਚੀਜ਼ਾਂ ਖਰੀਦਣ ਜਿਵੇਂ ਛੋਟੀ ਸਿਟੀ ਤੋਂ ਵੱਡੀ ਸਿਟੀ ਵਿੱਚ ਜੇ ਚੀਜ਼ਾਂ ਖਰੀਦਣ ਜਾਂਦੇ ਨੇ, ਫੋਰ ਐਗਜਾਮਪਲ ਪੱਗਾਂ ਹੀ ਲਾਲੋ। ਜਿਹੜੀ ਪਾ, ਪੱਗ ਆ ਕਹਿੰਦੇ ਅੰਮ੍ਰਿਤਸਰ ਵਿੱਚ ਵ ਵਧੀਆ ਮਿਲਦੀਆਂ ਨੇ ਪੱਗਾਂ, ਤੇ ਆਪਾਂ ਜੇ ਦਿੱਲੀ ਆਪਾਂ ਦੇਖੀਏ ਤੇ ਦਿੱਲੀ ਵਿੱਚ ਇਹੋ ਜਿਹੀ ਪੱਗ ਨਹੀਂ ਮਿਲੂਗੀ, ਜਿਹੀ ਜੀ ਆਪਾਂ ਨੂੰ ਅੰਮ੍ਰਿਤਸਰ ਵਿੱਚ ਮਿਲੁਗੀ। ਜੇ ਆਪਾਂ ਉਹੀ, ਮਤਲਬ ਕਿ ਪੱਗਾਂ ਦਾ ਬਿਜਨਸ ਆਪਾਂ ਇੱਥੇ ਕਰ ਲਈਏ ਦਿੱਲੀ ਵਿੱਚ ਜੇ ਆਪਾਂ ਪੰਜਾਹ ਰੁਪਈਏ ਉੱਪਰ ਰੱਖ ਕੇ ਵੀ ਬਈ ਉਹ ਪੱਗਾਂ ਵੇਚਦੇ ਹੈ ਤਾਂ ਇੱਥੇ ਵੀ ਤਾਂ ਲੋਕੀ ਲੈ ਸਕਦੇ ਨੇ ਪਰ ਉਹੀ ਹੈ ਕਿ ਉਹਨਾਂ ਨੂੰ ਕਰੇਜ਼ ਉਹੋ ਜਿਹਾ ਹੋ ਜਾਂਦਾ ਹੂੰਦਾ ਕਿ ਮਤਲਬ ਕਿ ਨਹੀਂ ਅਸੀ ਤਾਂ ਅੰਮ੍ਰਿਤਸਰੋ ਈ ਲੈ ਕੇ ਆਉਣੀ ਆ ਚਾਹੇ ਉਹ ਦਿੱਲੀ ਵਿੱਚ ਵੀ ਸੇਮ ਮਿਲਦੀਆਂ ਹੋਣ।
ਓਹੋ ਉਹੀ ਚੱਕਰ ਹੈ ਨਾ ਕਿਉਂਕਿ ਕੋਈ ਵਿਸ਼ਵਾਸ ਵੀ ਨਹੀਂ ਕਰਦਾ ਨਾ ਓਨੂੰ ਲੱਗਦਾ ਕਿ ਅੱਛਾ ਨਾਂ ਤੇ ਰੱਖ ਲਯਾ ਕਿ ਹਾਂ ਅੰਮਬਰਿਸਰ ਤੋਂ ਲੈ ਕੇ ਆਏ ਆ ਲੇਕਿਨ ਹੋਏਗਾ ਇੱਥੋਂ ਦਾ ਈ ਮਾਲ ਹੋਏਗਾ ਯਾ ਕੋਈ ਵੀ ਮਤਲਬ ਹੁੰਦਾ ਨਾ ਤੇ ਕਾਫੀ ਸਾਰੀ ਚੀਜ਼ਾਂ ਹੁੰਦੀਆਂ ਨੇ ਜੇੜਾ ਮਤਲਬ ਕੋਈ ਬਿਜ ਬਿਜ਼ਨਸ ਤੁਸੀਂ ਸਟਾਰਟ ਕਰ ਸਕਦੇ ਔ ਬਟ ਉਹ ਤਾਂ ਹੀ ਪੋਸੀਬਲ ਜਦੋਂ ਤੁਵਾਡੇ ਕੋਲ ਫਾਈਨੈਂਸ਼ੀਅਲੀ ਇੱਕ ਸੋਲਿਡ ਸ਼ਿਸ਼ਟਮ ਹੈਗਾ, ਅਹ ਜੇੜਾ ਤੁਵਾਨੂੰ ਤੁਵਾਡੀ ਬੈਕਬੋਨ ਬਣ ਕਰਕੇ ਤੁਵਾਨੂੰ ਕੰਟਰੋਲ ਰੱਖੇ ਫਾਈਨੈਂਸ਼ੀਅਲ ਤੁਵਾਡਾ ਤਾਂ ਕਰ ਸਕਦੇ ਔ ਤੁਸੀਂ।
ਹਾਂਜੀ ਉਹ ਤਾਂ ਹੈ ਈ ਵੀਰੇ ਸਹੀ ਕਹਿ ਰਹੇ ਹੋ। ਪਰ ਉਹੀ ਹੈ ਨਾ ਮਤਲਬ ਕਿ ਕੀ ਕਰ ਸਕਦੇ ਆਂ ਉਹੀ ਸਮਝ ਨਹੀਂ ਆ ਰਿਹਾ ਕਿ ਬੰਦਾ ਕਰੇ ਤੇ ਕਰੇ ਕੀ? ਨੌਕਰੀਆਂ ਤਾਂ ਰੋਜ਼ ਦੀ ਟੈੈਂਨਸ਼ਨ ਨੌਕਰੀਆਂ ਦੀ। ਹਾਂਜੀ-ਹਾਂਜੀ ਬੋਲੋ।
ਨੋਕਰੀਆਂ ਦਾ ਤੇ ਅੱਜ ਕੱਲ ਵੈਸੇ ਈ ਹਿਸਾਬ ਖ਼ਰਾਬ ਚੱਲਦਾ ਕੁਛ ਪਤਾ ਨਹੀਂ ਪ੍ਰਾਈਵੇਟ ਪ੍ਰਾਈਵੇਟ ਜੇੜੀ ਹੁੰਦੀਆਂ ਨੇ ਉਹਦੇ ਤੇ ਅੰਦਰ ਵੈਸੇ ਈ ਬੜਾ ਪ੍ਰੋਬਲਮ ਏ ਕੁਛ ਪਤਾ ਈ ਨੀ ਹੁੰਦਾ ਕਿ ਕਦੋਂ ਕੀ ਪ੍ਰੋਬਲਮ ਹੋਯਾ। ਅਚਾਨਕ ਈ ਬੰਦੇ ਨੂੰ ਕਿਹਾ ਕਿ ਚਲੋ ਜੀ ਕੱਲ ਤੋਂ ਤੁਵਾਡੀ ਲੋੜ ਨੀ ਹੈਗੀ ਤੁਸੀਂ ਸਾਡੇ ਤੋਂ ਫ੍ਰੀ ਹੋ ਕੇ ਤੁਸੀਂ ਆਪਣਾ ਕੋਈ ਹੋਰ ਕੰਮ ਦੇਖ ਲੋ-
ਹਾਂ ਪਰ ਵੀਰੇ ਜੇ ਗੋਰ ਗੌਰਮੈਂਟ ਜੋਬ ਵੀ ਦੇਖੀਏ ਗੌਰਮੈਂਟ ਵਿੱਚ ਵੀ ਤਾਂ ਇੱਦਾਂ ਈ ਹੋ ਗਿਆ ਅੱਜ ਕੱਲ੍ਹ ਗੌਰਮੈਂਟ ਸਰਕਾਰੀ ਅ ਸਰਕਾਰੀ ਜੋਬ ਤੇ ਆਪਣਾ ਪ੍ਰਾਈਵੇਟ ਨੌਕਰੀ ਸੇਮ ਈ ਹੋ ਗਿਆਂ ਨੇ। ਉਹਦੇ ਵਿੱਚ ਵੀ ਸਗੋਂ ਪ੍ਰਾਈਵੇਟ ਵਿੱਚ ਜ਼ਿਆਦਾ ਪੈਸੇ ਦੇ ਦਿੰਦੇ ਆ ਲੋਕਾਂ ਨੂੰ ਤੇ ਗਵਰ ਗੌਰਮੈਂਟ ਦੇ ਵਿੱਚ ਕਹਿ ਦਿੰਦੇ ਆ ਕਿ ਨਹੀਂ ਜੀ ਸਰਕਾਰੀ ਨੌਕਰੀ ਵਿੱਚ ਬਈ ਇੰਨਾ ਈ ਮਿਲਣਾ। ਉਹ ਵੀ ਤਾਂ ਚੀਜ਼ਾਂ ਹੈਗੀਆਂ ਈ
ਸਰਕਾਰੀ, ਸਰਕਾਰੀ ਨੌਕਰੀ ਚ ਇੱਕ ਹੈਗਾ ਨਾ ਕਿ ਤੁਵਾਨੂ ਟੈਂਸ਼ਨ ਨੀ ਹੈਗੀ ਤੁਵਾਂਨੂੰ ਜ਼ਿਆਦਾ ਤੋਂ ਜ਼ਿਆਦਾ ਸਸਪੈਂਡ ਕਰਨਗੇ ਯਾ ਫਿਰ ਕੋਈ ਤੁਸੀਂ ਇਸ ਤਰ੍ਹਾਂ ਦਾ ਕੋਈ ਕਾਂਡ ਕਰਤਾ ਜਿਹਦੇ ਤੇ ਤੁਵਾਨੂੰ ਉਹ ਆਪਣਾ ਸਸਪੈਂਸ਼ਨ ਨਾ ਕਰਕੇ ਬਿਲਕੁਲ ਅ ਨੌਕਰੀ ਤੋਂ ਈ ਕਾਡ ਦੇਣ ਹੈਨਾ ਏ ਤਾਂ ਹੁੰਦਾ ਅਦਰਵਾਈਜ਼ ਤਾਂ ਕੋਈ ਪ੍ਰੋਬਲਮ ਈ ਨੀ। ਤੁਸੀਂ ਸਰਕਾਰੀ ਜੋਬ ਕਰੋ ਤੁਵਾਨੂੰ ਟੈਨਸ਼ਨ ਈ ਨੀ ਹੈਗੀ ਕਿਸੇ ਵੀ ਚੀਜ਼ ਦੀ। ਸਾਰੀ ਫੈਸਿਲਿਟੀਜ਼ ਮਿਲਦੀਆਂ ਸਭ ਕੁਛ ਮਿਲਦਾ ਕੋਈ ਤੁਵਾਨੂੰ ਟੇਂ
ਪਰ ਸਰਕਾਰੀ ਜੋਬ ਲਈ ਪੈਸਾ ਵੀ ਤਾਂ ਖਰਚਣਾ ਪੈਂਦਾ ਜੇ ਪੈਸਾ ਈ ਖਰਚਣਾ ਹੋਏ ਬੰਦਾ ਫੇਰ ਆਪਦਾ ਕਮ ਨਾ ਖੋਲ੍ਹ ਲੇ। ਰਿਸ਼ਵਤ ਜਿਵੇਂ, ਜਿਵੇਂ ਦੇਈ ਦੀ ਹੂੰਦੀ ਆ।
ਦੇਖੋ ਅ ਸਾਰੇ ਤਾਂ ਰਿਸ਼ਵਤ ਨਹੀਂ ਦਿੰਦੇ ਹਾਂ ਕੁਛ ਹੁੰਦੇ ਨੇ ਜੇੜੇ ਰਿਸ਼ਵਤ ਦੇ ਬਿਨਾਂ ਨਹੀਂ ਲੱਗਦੀ ਜੌਬ ਬਾਕੀ ਤਾਂ ਰਹਿੰਦਾ ਈ ਹੈ ਸਾਰਾ ਕੁਛ ਸ਼ਿਸ਼ਟਮ।
ਹਾਂ।
ਹ ਅਲੱਗ-ਅਲੱਗ ਈ ਹੈਗਾ ਉਹ ਵੀ।
ਹਾਂ ਉਹੀ ਤਾਂ।
ਤੇ ਹੋਰ ਤੁਵਾਡੀ ਜੋਬ ਕਿਸ ਤਰ੍ਹਾਂ ਚੱਲ ਰਹੀ ਏ?
ਵਧੀਆ ਵਧੀਆ ਵੀਰੇ ਚੱਲ ਜਾਂਦੀ ਹੈ ਹਜੇ ਤੱਕ ਤਾਂ ਬਾਕੀ ਅੱਗੇ ਦਾ ਪਤਾ ਨੀ ਕੀ ਹੋਊਗਾ? ਕਿਉਂਕਿ ਸਾਡੀ ਟੀਮ ਦੇ ਵਿੱਚ ਵੀ ਆਟੋਮੇਸ਼ਨ ਆ ਗਈ ਆ ਤੇ ਪਹਿਲਾਂ ਅਸੀਂ ਤੀਹ ਬੰਦੇ ਹੁੰਦੇ ਸੀ ਟੀਮ ਦੇ ਵਿੱਚ ਤੇ ਹੁਣ ਅਹ ਗਿਆਰਾਂ ਬੰਦੇ ਕੱਢਤੇ ਆ ਤੇ ਹੁਣ ਉੱਨੀ ਰਹਿ ਗਈ ਆ ਹੁਣ ਇੱਕ ਹੋਰ ਆਟੋਮਿਸ਼ਨ ਆਈ ਆ ਜਿਹਦੇ ਉੱਤੇ ਕੰਮ ਕਰਦੇ ਪਏ ਹਾਂ ਅਸੀਂ ਤੇ ਹੁਣ ਦੇਖੋ ਕਿੰਨੇ ਬੰਦੇ ਰੱਖਦੇ ਤੇ ਕਿੰਨੇ ਕੱਢਦੇ ਨੇ
ਮੇਨ ਤਾਂ ਭਾਜੀ ਫੇਰ ਇਹੀ ਗੱਲ ਹੈਗੀ ਹੈ ਕਿ ਜੇ ਤੁਹਾਨੂੰ ਲੱਗੇ ਨਾ ਕਿ ਬਈ ਕੋਈ ਚੀਜ਼ ਤੁਹਾਡੇ ਲਈ ਖ਼ਤਰਾ ਬਣ ਰਹੀ ਹੈ ਹਨਾ, ਜਿਹੜੀ ਤੁਹਾਡੇ ਲਈ ਪਰੇਸ਼ਾਨੀ ਬ ਬਣ ਸਕਦੀ ਹੈ। ਉਹਦੇ ਨਾਲ ਹੀ ਫਿਰ ਦੋਸਤੀ ਕਰਲਓ, ਉਹਦੇ ਨਾਲ ਹੀ ਮਿੱਤਰ ਤਾ ਕਰ ਲਓ ਹਨਾ, ਜੇ ਜੇ ਇਹ ਸਮਝੋ ਕਿ ਤੁਹਾਡੇ ਇੱਥੇ ਮਤਲਬ ਜੋਬ ਦੇ ਅੰਦਰ ਓਟੋਮੇਸ਼ਨ ਸਿਸਟਮ ਆ ਰਿਹਾ ਤਾਂ ਕੋਸ਼ਿਸ਼ ਕਰੋ ਨ ਕਿ ਵੀ ਉਸ ਉਸ ਓਟੋਮੇਸ਼ਨ ਸਿਸਟਮ ਨੂੰ ਹੀ ਤੁਸੀਂ ਰੀਡ ਕਰਨਾ ਉਹਨਾਂ ਦੇ ਨਾਲ ਦੋਸਤੀ ਕਰੋ ਤੇ ਉਹਨੂੰ ਸਿੱਖਣਾ ਸ਼ੁਰੂ ਕਰੋ
ਉਹ ਤਾਂ ਕਰਦੇ ਹੀ ਪਏ ਆ ਵੀਰੇ ਮਤਲਬ ਕਿ ਨਾਲ-ਨਾਲ ਕੰਮ ਤਾਂ ਕਰਾਉਣਾ ਹੀ ਪੈਂਦਾ ਪਰ ਜਿਹੜੇ ਡਿਵਲਪਰ ਬੈਠੇ ਨੇ ਉਹਨਾਂ ਦਾ ਤਾਂ ਕੰਮ ਅਡੀ ਹੀ ਆ ਤੇ ਉਹ ਆਪਣੇ ਚ ਵੜਾ ਨੀ ਦਿੰਦੇ ਕਿਉਂਕਿ ਉਹ ਟੀਮ ਹੀ ਡਿਫਰੈਂਟ ਬਣੀ ਹੁੰਦੀ ਹੈ। ਜਿਹੜੇ ਅਸੀਂ ਉਹਨਾ ਨੂੰ ਦੱਸੀ ਜਾਂਦੇ ਹਾਂ ਵੀ ਸਾਨੂੰ ਆਹ ਕੰਮ ਚਾਹੀਦਾ ਵਾ। ਵੀ ਏਦਾਂ-ਏਦਾਂ ਅਸੀਂ ਕੰਮ ਕਰਦੇ ਹਾਂ ਜਿਵੇਂ ਵੰਨ, ਟੂ, ਥ੍ਰਰੀ, ਫੋਰ ਵੀ ਸਟੈਪ ਬਾਏ ਸਟੈਪ ਉਹਨਾਂ ਨੂੰ ਦੱਸੀ ਦਾ ਵੀ ਅਸੀਂ ਇੱਦਾਂ ਇੱਦਾਂ ਕੰਮ ਕਰਦੇ ਹਾਂ, ਫਿਰ ਉਸ ਹਿਸਾਬ ਨਾਲ ਉਹ ਆਟੋਮੇਸ਼ਨ ਬਣਾਉਂਦੇ ਨੇ। ਇਹ ਆ ਕਿ ਸਾਨੂੰ ਅ ਪੜ੍ਹਨਾ ਪੈਣਾ ਵਾ ਫੇਰ ਆਟੋਮੇਸ਼ਨ ਦੇ ਵਿੱਚ ਜਾ ਸਕਦੇ ਹਾਂ। ਪਰ ਹੁਣ ਜੋਬ ਦੇ ਨਾਲ ਬੰਦਾ ਪੜ੍ਹੇ ਕਿਵੇਂ?
ਉਹ ਫਿਰ ਉਹੀ ਇਹ ਟਾਈਮ ਕੱਢਨਾ ਪਏਗਾ ਟਾਈਮ-ਟਾਈਮ ਨੂੰ ਮੈਨੇਜ ਕਰਨਾ ਪਏਗਾ ਕਿਉਂਕਿ ਅਹ ਜੇ ਕਹਿੰਦੇ ਨਾ ਉਹ ਅਹ ਪਾਣੀ ਚ ਰਹਿ ਕੇ ਮਗਰ ਮੱਛ ਦੇ ਨਾਲ ਦ ਬੈਰ ਕਰ ਨਹੀਂ ਸਕਦੇ ਮਗਰ ਮਝ ਦੇ ਨਾਲ ਦੋਸਤੀ ਕਰ ਲਓ। ਉਹਨੂੰ-ਉਹਨੂੰ ਵੀ ਖਵਾਈ ਜਾਓ ਤੇ ਖੁਦ ਵੀ ਖਾਈ ਜਾਓ।
ਹਾਂਜੀ-ਹਾਂਜੀ, ਸਹੀ ਕਹਿ ਰਹੇ ਹੋ ਇਹ ਤਾਂ ਹੈ ਹੀ। ਦੇਖਦੇ ਹਾਂ ਕੀ ਬਣਦਾ ਅੱਗੇ ਕੀ ਨਹੀਂ ਹਜੇ ਤੱਕ ਤਾਂ ਠੀਕ ਆ, ਅੱਗੇ ਫਿਰ ਉਹੀ ਆ ਮੋਮੋਸ ਦਾ ਕੰਮ ਖੋਲਾਂਗੇ
ਨਾ-ਨਾ ਰੱਬ ਨਾ ਕਰੇਗੀ ਮੋਮੋਸ ਦਾ ਕੰਮ ਖੋਲਣਾ ਪਏ ਕੋਈ ਹੋਰ ਚਾਈਨੀਜ਼ ਆਈਟਮ ਖੋਲ੍ਹ ਲੈਣਾ
ਹੋਰ ਕੀ ਆਪਣਾ ਹੀ ਫੇਰ ਖੋਲਣਾ ਪੈਣਾ ਵਾ ਕਹਿੰਦੇ ਕਿ ਚ ਮੋਮੋ ਸੁਟਾ ਅਹ ਸੁੱਟਾ ਪਾਰ ਖੋਲ ਲੋ, ਤੇ ਅਹ ਚਾਹ ਪਾਣੀ ਖੋਲਲੋ ਤੇ ਵਧੀਆ ਸਭ ਕੁਛ ਇਹ ਚੱਲੀ ਜਾਂਦਾ ਰੇ, ਕਾਰਪੋਰੇਟ ਦੇ ਅੱਗੇ ਖੋਲ ਲੋ ਵਧੀਆ ਚੱਲ ਪੈਣਾ
ਅੱਜ-ਕੱਲ੍ਹ ਤਾਂ ਉਹੀ ਬੜਾ ਵਧੀਆ ਕੰਮ ਹੈਗਾ ਜੇ, ਜੇ ਕੋਈ ਕਾਰਪੋਰੇਟ ਸੈਕਟਰ ਹੋਏ, ਕੋਈ ਏਰੀਆ ਹੋਏ ਜਿੱਥੇ ਅੱਠ-ਦਸ ਕੰਪਨੀਆਂ ਨਾਲ ਹੋਏ ਉੱਥੇ ਇੱਕ ਛੋਟਾ ਜਿਹਾ ਆਊਟਲੈਟ ਖੋਲੋ ਤੁਸੀਂ ਆਪਣਾ ਖਾਣ-ਪੀਣ ਦਾ ਕਾਰਟ ਖੋਲ ਲੋ, ਤੇ ਉਹ ਤੋਂ ਬਾਅਦ ਤੁਹਾਡਾ ਕੰਮ ਬੱਲੇ-ਬੱਲੇ ਹੋ ਜਾਣਾ ਸਿਰੇ ਹੀ ਲੱਗ ਜਾਣਾ ਸਾਰਾ ਕੁਛ
ਕਹਿ ਰਹੇ ਹੋ ਵੀਰੇ, ਸਾਡੇ ਵੀ ਇੱਥੇ ਆਫਿਸ ਦੇ ਥੱਲੇ ਹੁਣ ਕਿ ਅਹ ਮਤਲਬ ਕਿ ਆਪ ਸਾਡੇ ਨਾਲ ਜ਼ਿਆਦਾ ਕਮਾਉਂਦੇ ਹੋਣਗੇ ਉਹ ਵੀ ਇੰਨਾ ਜ਼ਿਆਦਾ ਉਹਨਾਂ ਦਾ ਹੋ ਗਿਆ ਵਾ ਕਿ ਚਾਹ ਵੇਚ ਕੇ ਜਾਂ ਫਿਰ ਕੁਛ ਹੋਰ ਖਾਣ-ਪੀਣ ਦਾ ਕੰਮ ਖੋਲ ਕੇ ਤੇ
ਉਹ ਨੀ ਸੁਣਿਆ ਗ੍ਰੈਜੂਏਟ ਚਾਹ ਵਾਲਾ
ਹਾਂਜੀ- ਹਾਂਜੀ- ਹਾਂਜੀ।
ਉਹਨੂੰ ਦੇਖੋ ਉਹਨੂੰ ਉਹੇ ਕਿਨੇ ਸਾਰੇ ਆਊਟਲੈਟਸ ਫਰੰਚਾਈਜ਼ ਆਪਣੀ ਦਿੱਤੀ ਈ ਇਹ ਨੇ ਅਲੱਗ ਅਲੱਗ ਥਾਂਹ ਤੇ ਲੋਕੀ ਚਲਾ ਰਹੇ ਨੇ
ਉਹੀ ਤਾਂ ਮਤਲਬ ਕਿ ਇਹੀ ਕੁਛ ਕਰਨਾ ਪੈਣਾ ਗਾ ਤਾਂ ਫਿਰ ਆਪਣਾ ਹੀ ਬਿਜਨਸ ਹੀ ਹੋ ਗਿਆ ਇੱਕ ਤਰ੍ਹਾਂ ਦਾ ਇਹੀ ਕਰਨਾ ਪੈਣਾ ਫੇਰ ਤਾਂ। ਕਾਹਦਾ ਬਿਜਨਸ ਹੈ? ਬਈ ਚਾਹ ਦਾ ਬਿਜਨਸ ਐ
ਬਿਜਨਸ-ਬਿਜਨਸ ਇਸ ਤਰੀਕੇ ਦਾ ਖੋਲੋ ਕਿ ਲੋਕੀ ਕਹਿਣ ਅੱਛਾ ਚਾਹ ਦਾ ਬਿਜਨਸ ਐ, ਕੀ ਕਰਦੇ ਓ ਮੇਰੀ ਸਾਡੀ ਫਰੈਂਚਾਈਜ਼ ਚੱਲਦੀ ਐ, ਕਿਸੇ ਵੀ ਸ਼ਹਿਰ ਤੇ ਜਾ ਕਰਕੇ, ਤੁਸੀਂ ਚਾਹ ਪੀਓ ਉੱਥੇ ਜਾ ਕਰਕੇ ਗ੍ਰੈਜੂਏਟ ਚਾਹ ਵਾਲੇ ਦੇ ਕੋਲ, ਜਾਂ ਮਿੰਟੂ ਚਾਹ ਵਾਲੇ ਦੇ ਕੋਲ
ਸਹੀ ਕਹਿ ਰਹੇ ਹੋ, ਵੀਰੇ ਸਹੀ ਕਹਿ ਰਹੇ ਹੋ
ਹਾਂ
ਹ ਬਹੁ ਬਸ ਵੀਰੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬੜੇ ਟਾਈਮ
ਸੇਮ ਹੇਅਰ, ਸੇਮ ਹੇਅਰ ਤੇ ਚਲੋ ਫੇਰ ਕਰਦੇ ਹਾਂ, ਦੁਬਾਰਾ ਗੱਲ ਕਰਦੇ ਹਾਂ, ਠੀਕ ਹੈ ਹੈਲੋ।